ਹੈਲੋ।
ਹੈਲੋ ਹਾਂਜੀ, ਪ੍ਰੀਤ ਜੀ, ਹਾਂਜੀ ਓ ਮੈਂ ਤੁਆਡੇ ਕੋਲ ਪੁੱਛਿਆ ਸੀ ਨਾ ਕਿ ਤੁਆਡੀ ਮੈਗੀ ਦੀ ਰੈਸਿਪੀ ਤੇ ਓਦੀ ਲੈਮਨ ਬੜਾ ਅੱਛਾ ਬਨਾਦੇ ਓ ਤੇ ਤੁਸੀਂ ਦੱਸੋਗੇ ਆਪਨੀ ਰੈਸਿਪੀ ਮੈਗੀ ਕਿਵੇਂ ਬਨਾਦੇ ਓ?
ਹਾਂ ਬਸ ਪੈਲੇ ਮੈਂ ਤੇਲ ਪਾਂਦੀ ਆ ਮਤਲਬ ਰਿਫਾਈ
ਈਨ।
ਫਿਰ ਮੈਂ ਪਿਆਜ਼ ਪਾਂਦੀ ਆ। ਫਿਰ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਆਪਣਾ ਮਸਾਲਾ ਪਾਂਦੀ ਆ। ਮੈਗੀ ਮਸਾਲਾ, ਫਿਰ ਮੈਂ ਨਮਕ, ਮਿਰਚ ਪਾਂਦੀ ਆ। ਫਿਰ ਪਾਣੀ ਤੇ ਫਿਰ ਉਸ ਤੋਂ ਬਾਅਦ ਮੈਗੀ ਪਾ ਦਿੰਦੀ ਆ। ਜਦੋਂ ਬਣ ਜਾਂਦੀ ਉਸ ਤੋਂ ਬਾਅਦ ਮੈ ਉੱਪਰ ਥੋੜੀ ਕਾਲੀ ਮਿਰਚ ਪਾ ਦਿੰਦੀ ਆ।
ਅੱਛਾ-ਅੱਛਾ।
ਹਾ ਜੇ ਕੋਈ ਸਬਜ਼ੀ ਪਉਣੀ ਹੋਏ ਤਾਂ ਉਹਨੂੰ ਮੈਂ ਪਹਿਲਾਂ ਗਲਾ ਲੈਂਦੀ ਹਾ।
ਸ਼ੋਫਟ ਕਰ ਲੈਂਦੇ ਹੋ ਹਨਾ, ਹਾਂ ਠੀਕ ਹੈ ਤੇ ਲੈਮਨ ਕਿਵੇਂ ਬਣਾਦੇ ਓ?
ਲੈਮਨ ਪਹਿਲੇ ਮੈਂ ਪਹਿਲੇ ਚੀਨੀ ਮੈਂ ਘੱਟ ਪਾਉਦੀ ਆ ਪਾਣੀ ਵਿੱਚ ਨਾ।
ਅੱਛਾ।
ਮਤਲਬ ਕਈ ਜ਼ਿਆਦਾ ਚੀਨੀ ਪਾ ਕੇ ਬਣਾਉਂਦੇ ਨਾ ਮੈਂ ਥੋੜੀ ਚੀਨੀ ਪਾਂਦੀ ਆ।
ਅੱਛਾ।
ਫਿਰ ਉਸ ਤੋਂ ਬਾਅਦ ਮੈਂ ਕਾਲਾ ਨਮਕ ਪਾਂਦੀ‌‌ ਆ।
ਠੀਕ ਏ- ਠੀਕ ਏ।
ਤੇ ਫਿਰ ਨਿੰਬੂ ਪਾ ਦਿੰਦੀ ਆ ਨਿੰਬੂ ਤੋਂ ਬਾਅਦ ਮੈਂ ਉਹਦੇ ਵਿੱਚ ਥੋੜਾ ਭੁੰਨਿਆ ਹੋਇਆ ਜੀਰਾ ਪਾਂਉਦੀ ਆ।
ਅੱਛਾ-ਅੱਛਾ ਠੀਕ ਏ।
ਫੇਰ ਮੈ ਪੀਸਿਆ ਹੋਇਆ ਪੁਦੀਨਾ ਪਾਂਦੀ ਆ।
ਅੱਛਾ- ਅੱਛਾ ਪੀਸਾ ਹੋਇਆ ਪੁਦੀਨਾ ਕਿਵੇਂ ਸੁਕਾ ਕੇ ਮਤਲਬ ਘਰ ਰੱਖਿਆ ਹੋਇਆ।
ਪੁਦੀਨੇ ਨੂੰ ਸੁਕਾ ਕੇ ਘਰ ਰੱਖਿਆ ਹੋਇਆ ਫਿਰ ਉਹਨੂੰ ਸ ਮਿਕਸੀ 'ਚ ਗ੍ਰਇੰਡ ਕੀਤਾ ਹੋਇਆ।
ਅੱਛਾ-ਅੱਛਾ ਠੀਕ ਏ- ਠੀਕ ਏ।
ਹਾਂ ਫਿਰ ਥੋੜਾ ਉਹ ਪਾਉਂਦੀ ਆ ਫਿਰ ਸਾਰਿਆਂ ਨੂੰ ਚੰਗੀ ਤਰਾਂ ਮਤਲਬ ਮਿਕਸ ਕਰ ਲੈਂਦੀ ਆ ਫਿਰ ਉਸ ਉਸ ਤੋਂ ਬਾਅਦ ਮੈਂ ਮਤਲਬ ਠੰਡਾ ਪਾਣੀ ਪਾ ਦਿੰਦੀ ਆ ਫਿਰ ਜਦੋਂ ਸਰਵ ਕਰਨਾ ਹੁੰਦਾ ਉਸ ਮੈਂ ਉਹਨੂੰ ਤੇ ਛਾਨੀ ਲੈ ਕੇ ਛਾਨ ਬਂੰਦੀ ਐ।
ਅੱਛਾ-ਅੱਛਾ ਠੀਕ ਏ- ਠੀਕ ਏ ਚਲੋ। ਤੇ ਨਿਊਟਰੀ ਦੀ ਰੈਸਿਪੀ ਉਹ ਬੜੀ ਮੈਂ ਤੁਹਾਡੀ ਸੁਣੀ ਏ।
ਅੱਛਾ ਨਿਊਟਰੀ ਨਿਊਟਰੀ ਦੇ ਨਾ ਮਤਲਬ ਮੈਂ ਪਹਿਲੇ ਮਤਲਬ ਉਹ ਤੇਲ ਪਾ ਕੇ ਓਨੀਅਨ ਪਾਉਂਦੀ ਆ। ਮਤਲਬ ਗੋਲ- ਗੋਲ ਕੱਟਣੇ ਨੇ, ਹਾਂ ਨਹੀਂ ਰਿਫਾਈੰਡ। ਰਿਫਾਈੰਡ ਪਾ ਲਓ ਫੇਰ ਉਸ ਤੋਂ ਬਾਅਦ ਮੈਂ ਪਿਆਜ਼ ਕਰਦੀ ਆ। ਫੇਰ ਉਹਦੇ ਵਿੱਚ ਨਾ ਮੈਂ ਥੋੜਾ ਦੁੱਧ ਪਾ ਦਿੰਦੀ ਹਾਂ ਪਿਆਜ਼ ਦੇ ਵਿੱਚ ਨਾ। ਥੋੜਾ ਜਿਹਾ, ਹਾਂ ਤੇ ਫੇਰ ਉਸ ਤੋਂ ਬਾਅਦ ਮੈਂ ਉਹਦੇ ਵਿੱਚ, ਆਪਣਾ ਅ ਪਹਿਲੇ ਇੱਕ ਸਾਈਡ 'ਤੇ ਨਾ ਵੜੀਆਂ ਬੁਆਇਲ ਕਰਦੀ ਆ ਮੈਂ।
ਅੱਛਾ ਨਿਊਟਰੀ ਨੂੰ ਪਹਿਲੇ ਬੋਇਲ ਕਰੋ।
ਨਿਊਟਰੀ ਨੂੰ ਬੁਆਇਲ ਕਰਦੀ ਆ ਮੈਂ।
ਅੱਛਾ ਤੇ ਨਿਊਟਰੀ ਬੋਇਲ ਕਰਦੇ ਟਾਇਮ ਉਹਦੇ ਚ ਨਮਕ ਵੀ ਪਾਣਾ ਏ।
ਨਹੀਂ- ਨਹੀਂ ਕੁਛ ਨਹੀਂ ਪਾਣਾ। ਖਾਲੀ ਮਤਲਬ ਐਵੇਂ ਕੁੱਕਰ 'ਚ ਵੀ ਨੀ ਬੁਆਇਲ ਕਰਨੀ ਬਸ ਹਾਂ ਪਤੀਲੇ ਵਿੱਚ ਪਾਣੀ ਗਰਮ ਹੋਜਏਗਾ ਫੇਰ ਵਿ- 'ਚ ਬੜੀਆਂ ਮਤਲਬ ਨਿਊਟਰੀ ਪਾ ਦਿਉ ਢੱਕ ਦੋ ਥੋੜਾ ਬੋਆਇਲ ਹੋ ਜਾਣਗੀਆਂ। ਫੇਰ ਇੱਧਰ, ਆਪਣਾ ਫੇਰ ਮੈਂ- ਤਰੀ ਮਤਲਬ ਉਹ ਪਿਆਜ਼, ਟਮਾਟਰ ਨੂੰ, ਤੇ ਹਰੀ ਮਿਰਚ ਨੂੰ ਮਿਕਸੀ 'ਚ ਗਰਾਇੰਡ ਕਰਕੇ ਉਹ ਪਾ ਦਿੰਦੀ ਆ।
ਅੱਛਾ।
ਓਰ ਜਦੋਂ ਪਿਆਜ ਹੋ ਜਾਂਦੇ ਨੇ ਮਤਲਬ ਫਿਰ ਉਸ ਤੋਂ ਬਾਦ ਓਦੇ ਵਿੱਚ ਮੈਂ ਵੜੀਆਂ ਪਾਂਦੀਆਂ ਨਿਊਟਰੀ ਫੇਰ ਨਮਕ, ਮਿਰਚ ਪਾ ਕੇ ਦਿੰਦੀ ਆ ਹਲਦੀ ਥੋੜੀ ਜੀ। ਫਿਰ ਜਦੋਂ ਪਾਣੀ ਸੁੱਕ ਜਾਂਦਾ ਐ ਨਾ ਫਿਰ ਓਦੇ ਵਿੱਚ ਵਿੱਚ ਮੈਂ ਥੋੜੀ ਮਲਾਈ ਪਾ ਦਿੰਦੀ ਆ।
ਅੱਛਾ-ਅੱਛਾ ਠੀਕ।
ਹਾਂਜੀ, ਹਾਂ ਬਸ ਹੁਣ ਥੋੜਾ ਢੱਕ ਦੋ ਸਲੋ ਕਰਕੇ।
ਅੱਛਾ-ਅੱਛਾ ਤੁਸੀਂ ਨਿਊਟ ਰੀ ਦਾ ਮਤਲਬ ਪੈਕੇਟ ਡੱਬਾ ਲਿਆਂਦੇ ਓ ਯਾ ਖੁੱਲੀਆਂ ਈ ਮਿਲਦੀਆਂ।
ਨੀ ਅੱਸੀਂ ਪੈਕੇਟ ਲਿਆਂਦੇ ਆ। ਨਿਊਟਰੀ ਦਾ ਹਾਂਜੀ ਹਾਂ, ਐ ਬਰਸਾ ਤਾਂ ਵਿੱਚ ਨਾ ਓ ਜੇੜੀ ਹੁੰਦੀ ਐ ਨਾ ਖੁੱਲੀਆਂ ਸਈ ਨਈ ਮਿਲਦੀਆਂ।
ਅੱਛਾ-ਅੱਛਾ, ਠੀਕ ਐ-ਠੀਕ ਐ ਤੇ ਤੁਸੀਂ ਹੁਣ ਜਦੋਂ ਚੰਡੀਗੜ੍ਹ ਮਤਲਬ ਕੋਰਸਪੋਂਡਸ ਕਰਨੀ ਏ। ਅਗਰ ਬਾਏ ਚਾਂਸ ਤੁਸੀਂ ਓੱਥੇ ਮਤਲਬ ਪਰ ਓਵੇਂ ਕਰਨੀ ਓਈ ਰੈਗੂਲਰ ਦੇ ਓੱਥੇ ਫੇਰ ਰੂਮ ਵਗੈਰਾ ਲਓ ਗੇ।
ਹਾਂ, ਹਾਂਜੀ ਰੂਮ ਲਾਂਗੇ ਉੱਥੇ ਹਾਂਜੀ ਆਂ।
ਲਓ ਗੇ ਨਾ ਅੱਛਾ। ਹਾਂਜੀ ਠੀਕ ਐ ਚਲੋ ਠੀਕ ਏ ਜੀ ਹੈਂ। ਠੀਕ ਐ, ਓਕੇ ਜੀ ਓਕੇ।
ਲੈ